ਹੈਲੋ!
ਹਾਂਜ
ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ੳਂ?
ਵਧੀਆ ਜੀ, ਤੁਸੀਂ ਦੱਸੋ।
ਠੀਕ ਹੈ, ਜੀ।
ਹੋਰ ਕੀ ਕਰਦੇ ਲੇਟੇ ਪੇ ਸੀ।
ੱਠੀ, ਆ ਬਸ। ਟੀ ਵੀ ਦੇਖਦੀ ਪਈ ਸੀ। ਪੰਜਾਬੀ ਫਿਲਮ ਲਾਈ ਸੀ, ਮੈਂ ਕਿਹਾ ਮੈਂ ਤੁਹਾਨੂੰ ਮੈਨੂੰ ਤੁਹਾਡੀ ਯਾਦ ਆ ਗਈ, ਮੈ ਕਿਆ ਫੋਨ ਹੀ ਕਾਲਾਂ
ਵਧੀਆ ਕੀਤਾ।
ਫ਼ਿਲਮ ਇੰਨੀ ਵਧੀਆ- ਵਧੀਆ ਆਈ, ਪੰਜਾਬੀ।
ਹਾਂਜੀ ਹਿੰਦੀ ਤਾਂ ਅਸੀਂ ਦੇਖਦੇ ਹੀ ਨਹੀਂ, ਯਾ ਸਾਡੇ ਪਾਕਿਸਤਾਨੀ ਨਾਟਕ ਆਂਦੇ ਨੇ ਏੱਧਰ ਉਹ ਦੇਖ ਲੈਂਦੇ ਹਾਂ। ਹਾਂਜੀ।
ਵੈਸੇ, ਪੰਜਾਬੀ ਫਿਲਮਾਂ ਵਧੀਆ-ਵਧੀਆ ਆਈ ਨੀਆ ਨੇ।
ਹਾਂਜੀ। ਪੰਜਾਬ ਵਿੱਚ ਤ ਲਮਾਂ ਤੇ ਬਹੁਤ ਆਂ ਦਆਂ
ਰੇਡੀ ਹੈ‌ ਰਬ ਦਾ ਰੇਡੀਓ, ਫਿਲਮ ਹਾਂਜੀ-ਹਾਂਜੀ ਬੜੀ ਪਿਆਰੀ ਲਵਾਂ
ਮੰਮੀ। ਮਦਾਰੀਨ ਲੋਕ ਕੈਂਦੇ ਨੇ ਗੀਤ ਤੂੰ ਕੀ, ਪੰਜਾਬੀ ਫ਼ਿਲਮਾਂ ਦੇਖਦੀ ਰਹਿੰਨੀ ਏ। ਕਾਰ ਵੇਲੇ ਏਈਉ ਬਾਰ-ਬਾਰ ਮੋੜ ਝੁੜ ਕੇ ਆਈਆ ਹੁੰਦੀਆਂ ਰੇਂਦੀਆਂ ਨੇ।
ਨਹੀਂ, ਨਹੀਂ।
ਵਧੀਆ ਲੱਗਦੀਆਂ ਨੇ। ਪੰਜਾਬੀ ਫਿਲਮਾਂ ਹੀ, ਵਧੀਆ ਲੱਗਦੀਆਂ ਨੇਂ।
ਹਿੰਦੀ ਫਿਲਮਾਂ ਦਾ, ਬੇਕਾਰ ਐਵੇਂ ਲੜਾਈ ਖੂਨ- ਖ਼ਰਾਬਾ।
ਹਾਂਜੀ। ਹਿੰਦੀ ਦੇਖ-ਦੇਖਣ ਦਾ ਮਨ ਹੀ ਨਹੀਂ ਕਰਦਾ ਹੁਣ।
ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈ?
ਸਾਰੀਆਂ ਹੀ ਵਧੀਆ ਲੱਗਦੀਆਂ ਨੇ ਹਾਂਜੀ ਯਾਂ ਹੁਣ, ਹੁਣ ਅਸੀਂ ਉਹ ਦੇਖਦੇ ਹ ਇੱਕ-ਇੱਕ ਸੌ ਓਹ ਕਲਰਸ ਤੇ, ਨਾਟਕ ਆਂਦਾ ਉਹ ਛੋਟੀ ਸਰਦਾਰਨੀ।
ਹਾਂਜੀ-ਹਾਂਜੀ, ਉਹ ਵੀ ਬੜਾ ਵਧੀਆ ਵਾ
ਦੇਖ ਲੈਂਨੇ ਆ ਹਾਂਜੀ।
ਸੀਰੀਅਲ ਤੇ ਬੜੇ ਵਧੀਆ ਵਧੀਆ ਆਉਦੇ ਪੰਜਾਬੀ
ਹਾਂਜੀ ਹੋਰ ਬਸ ਜੀ ਵਧੀਆ
ਮੈਂ ਸੋਚ ਰਹੀ ਸੀ ਚੱਲੀਏ ਆਪਾਂ ਘੁੰਮਣ ਕੀਤੇ ਬਾਹਰ
ਹਾਂਜੀ ਚਲੋ ਕਿਸੀ ਹਿਲ ਸਟੇਸ਼ਨ ਤੇ
ਹੈਨਾ ਦੱਸੋ ਕਿਹੜੀ ਥਾਂ ਜਾਣਾ ਤੁਹਾਨੂੰ ਕਿਹੜੀ ਥਾਂ ਵਧੀਆ ਲਗਦੀ
ਮਨਸੂਰੀ ਚੱਲਦੇ ਆ ਮਨਸੂਰੀ ਨਹੀਂ ਦੇਖਿਆ ਮੈਂ ਕਦੀ
ਨਹੀਂ ਦੇਖਿਆ ਚਲੋ ਆਪਾਂ ਮਨਸੂਰੀ ਚੱਲਦੇ ਆ ਫੇਰ ਮੈਂ ਫੇਰ ਇੰਝ ਕਰਾਂਗੇ ਪਹਿਲਾਂ ਆਪਾਂ ਰਿਸ਼ੀ ਕੇਸ਼ ਚੱਲਾਂਗੇ ਰਿਸ਼ੀ ਚੇਜ ਹੁੰਦੇ ਫੇਰ ਆਪਾਂ ਚੱਲਾਂਗੇ ਮਨ ਦੇਹਰਾਦੂਨ ਫਿਰ ਮਨਸੂਰੀ
ਠੀਕ ਤੁਹਾਡੇ ਓਥੇ ਕੋਈ ਰਲੇਟਿਵ ਰਹਿਦੇਂ ਆ ਅੱਛਾ ਅੱਛਾ ਵਧੀਆ ਫਿਰ ਤੇ ਓਹਨੁੰ ਹਾਂਜੀ ਫਿਰ ਉਹਨਾਂ ਦੇ ਘਰ ਹੀ ਰਹਿ ਲਾਂਗੇ ਬਸ
ਹਾਂਜੀ ਹਾਂਜੀ ਆਪਣਾ ਯਾਨੀ ਕਿ ਰਹਿਣ ਸਹਿਣ ਦਾ ਖਰਚਾ ਤਾਂ ਬੱਚੇ ਜਾਣਾ ਆਪਾਂ ਘੁੰਮਣਾ ਹੀ ਘੁੰਮਣਾ ਬਸ ਬੁਲਾਈ ਰਹੇ ਸੀ ਮੈਂ ਤਾਂਈ ਮੈਂ ਕਿਹਾ ਪੁੱਛਾ ਨਾ ਭੈਣਜੀ ਮੈਂ ਕਿਹਾ ਕਿਤੇ ਚੱਲਣਗੇ ਪਰ ਮੇਰੇ ਨਾਲ
ਹਾਂਜੀ ਬਿਲਕੁਲ ਸਹੀ ਕੀਤਾ ਤੁਸੀਂ
ਯਾਨੀ ਕਿ ਉਹਨਾਂ ਦਾ ਸੁਭਾਅ ਵੀ ਚੰਗਾ ਵਾ ਕਈ ਹੁੰਦੇ ਆਂ ਨਾ ਚਿੜ ਜਾਂਦੇ ਨਹੀਂ ਉਹ ਤਾਂ ਖੁਦ ਬੁਲਾਉਂਦੇ ਪਏ ਨੇ ਮੈਂ ਕਈ ਵਾਰ ਗਈ ਹਾਂ ਹਾਂਜੀ ਬੁਲਾ ਰੇ ਸੀ ਮੈਂ ਕਿਹਾ ਚਲੋ ਕੋਈ ਨਾ ਆਵਾਂਗੀ ਮੈਂ ਆਪਣੀ ਭੈਣ ਨਾਲ ਆਵਾਂਗੀ
ਹਮ ਤੁਸੀਂ ਔ ਸ਼ਾਪਿੰਗ ਔਨਲਾਈਨ ਕਰਦੇ ਹੋ ਯਾਂ ਆ ਫਲਾਇਨ ਕਰਦੇ ਹੋ
ਮੈ ਆਫਲਾਈਨ ਹੀ ਕਰਦੇ ਔਨਲਾਈਨ ਮੈਨੂੰ ਵਧੀਆ ਨਹੀਂੀ ਲੱਗਦੀ
ਹਾਂਜੀ ਮੈਨੂੰ ਆਪ ਨੀ ਵਧੀਆ ਲੱਗਦੀ ਉਹ ਓਨਲਾਈਨ ਚ ਇਹ ਰਹਿੰਦਾ ਪਤਾ ਨੀ ਚੀਜ਼ ਜੇ ਪੇਮੈਂਟ ਓਦੇ ਰਾਹੀਂ ਕਰਦੋ ਓਨਲਾਈਨ ਪੇਮੈਂਟ ਕਰਦੋ ਪਤਾ ਨੀ ਚੀਜ਼ ਆਏ ਨਾ ਆਏ
ਕੁੱਝ ਐਪ ਹੈਗੇ ਆ ਏਦਾ ਦੇ ਕਿ ਆਪਾਂ ਸ਼ੋਪਿੰਗ ਕਰਦੇ ਹਾਂ ਤੇ ਜੇ ਆਪਾਂ ਨੂੰ ਚੀਜ਼ ਪਸੰਦ ਨਾ ਆਵੇ ਤੇ ਆਪਾਂ ਹਾਂਜੀ ਆਪਾਂ ਰਿਟਰਨ ਕਰਦੋ ਕਰ ਲੈਂਦੇ ਨੇ
ਹਾਂਜੀ ਹਾਂਜੀ ਐਮਾਜੋਨ ਫਲਿਪਕਾਰਟ ਅੱਜ ਕੱਲ ਤਾਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੇਖੋ ਤੁ ਸਹੀ ਇਹਦੇਓ ਖਾਂਦੇ ਨੇ
ਸੂਟ ਵਗੈਰਾ ਸਭ ਕੁਝ ਦਿਖਾਂਦੇ ਨੇ ਪਰ ਉਹ ਗੱਲ ਨੀ ਹੁੰਦੀ ਆਪਾਂ ਜਿਹੜੇ ਹੱਥ ਲਾਗੇ ਚੀਜ਼ ਦੇਖ ਕੇ ਲੈਂਦੇ ਨਾ ਫੇਕ ਹੁੰਦੇ ਨੇ ਉਹ ਸਾਰਿਆਂਨੀ ਆਹ ਮੇਰੀ ਭੈਣ ਨੇ ਕੀਤਾ ਤਾਂ ਸੀਗਾ ਮੇਰੀ ਭੈਨ ਨੇ ਇੰਸਟਾਗ੍ਰਾਮ ਤੇ ਪੇਮੈਂਟ ਕਰਤੀ ਸੂਟ ਮੰਗਾਣਾ ਸੀ ਸ਼ਰਾਰੇ ਵਾਲਾ।
ਅੱਛਾ ਅੱਛਾ।
ਹੈ ਨੀ ਉਹ ਨੀਂ ਪੇਮੈਂਟ ਕਰਦੇ ਆ ਤੇ ਸੂਟ ਹੀ ਨੀਂ ਆਇਆ ਅ ਤਸ ਮੈਂ ਕਿਹਾ ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਮੈਂ ਕਿਹਾ ਤੂੰ ਇੰਨੀ ਪੜ੍ਹੀ ਲਿਖੀ ਹੋ ਗ ਤੇ ਕੰਮ ਕਰਦੇ ਮੈਂ ਉਹ ਤੋਂ ਪੁੱਛ ਤਾਂ ਲੈਂਦੀ ਮੇਰੇ ਤੋਂ
ਹਾਂ ਮੈਂ ਵੀ ਇਹੀ ਦੇਖਰੀ ਸੀ ਇੰਸਟਾਗ੍ਰਾਮ ਤੇ ਦਿਖਾਉਂਦੇ ਸੀ ਐਡ ਉਹਦੇ ਚ ਦੋ ਸੋ ਰੁਪਏ ਬਿੱਲ ਮਾਰ ਤੇ ਮੈਂ ਐਮਾਜ਼ੋਨ ਤੇ ਦੇਖ ਕੀ ਤੇ ਉਹਦੇ ਤੇ ਅਹ ਉਹਦੇ ਤੇ ਚਾਰ ਹਜ਼ਾਰ ਕੁਛ ਰੁਪਏ ਦੇ ਸੀ।
ਹਾਂਜੀ ਹਾਂ।
ਕਿੰਨਾ ਕਿੰਨਾ ਬੇਵਕੂਫ ਬਣਾਂਦੇ ਨੇ, ਮਤਲਬ ਤੁਸੀਂ ਔਨਲਾਇਨ ਪੇਮ ਹਾਂਜੀ ਪੇਮੈਂਟ ਕਰਦੋ ਤੇ ਅਸੀਂ ਠੱਗੇ ਜਾਈ
ਹਾਂਜੀ ਨਾਲ ਹੀ ਬਾਰ ਕੋਡ ਭੇਜ ਦਿੰਦੇ ਨੇ ਆ ਲੋ ਜੀ ਪੇਮੈਂਟ ਕਰੋ ਤੁਹਾਡੀ ਚੀਜ਼ ਆ ਜਾਣੀ ਇਨੇ ਦ ਤੇ ਫੇਰ ਮੈਂ ਇੱਕ ਨੂੰ ਕਿਹਾ ਮੈਂ ਕਿਆ ਪਹਿਲਾਂ ਮੈਨੂੰ ਇਹ ਦੱਸੋ। ਚੀ ਪਹਿਲਾਂ ਚੀਜ਼ ਹੱਥ ਚ ਆਊਗੀ ਤਾਂ ਹੀ ਤਾਂ ਅਸੀਂ ਪੇਮੈਂਟ ਕਰਾਂਗੇ।
ਹਾਂਜੀ ਮੈਨੂੰ ਤਾਂ ਜੇ ਮੈਂ ਕਈ ਕਈ ਵਾਰੀ ਚੀਜ਼ ਮੰਗਵਾਈ ਵੀ
ਹਾਂਜੀ।
ਸ਼ੋਪ ਸੀਰੀ ਵ ਅ ਸੋਪ ਬਾਰ ਮੰਗਵਾਇਆ ਮੈਂ ਸੀਓ ਡੀ ਰਾਹੀਂ ਮੰਗਵਾਣੀ ਆਂ। ਜੇ ਮੰਗਵਾਵਾਂਗੇ ਤੇ ਵੈਸੇ ਮੈਂ ਅ ਔਫਲਾਈਨ ਸ਼ੋਪ ਤੇਰੇ ਕਰਕੇ ਜਿਆਦਾ ਖੁਸ਼ ਆਣ ਉਹ ਸਾਨੂੰ ਪਤਾ ਆਨਾਂ ਅਸੀਂ ਕੀ ਲਿੱਤਾ ਐ ਕੀ ਦੇਖ ਕੇ ਲੈਣੀ ਅਸੀ ਹ ਹਰ ਇੱਕ ਚੀਜ਼
ਜੀ ਹਾਂਜੀ ਮੈਂ ਵੀ ਔਫਲਾਈਨ ਹੀ ਕਰਦੇ ਮੈਨੂੰ ਬਿਲਕੁਲ ਵਧੀਆ ਲੱਗਦੀ ਮੈਂ ਇੱਕ ਵਾਰੀ ਗਲੇ ਦਾ ਹਾਰ ਮੰਗਾਇਆ ਸੀ। ਛੋਟਾ ਜਿਹਾ ਉਹਦੇ ਵਿੱਚੋ ਨਗਨੀ ਨਿਕਲੇ ਹੋਏ ਆ ਧਾਗਾ ਉਹਦਾ ਐਵੇਂ ਜੀ
ਹਾਂਜੀ ਔਨਲਾਈਨ ਸ਼ੋਪਿੰਗ ਦਾ ਇਹੀਓ ਤੇ
ਫੇਰ ਮੈਂ ਰਿਟਨ ਹੀ ਕਰਤਾ, ਲੈ ਲਿਆ ਸੀ। ਨਾਲੇ ਰਿਟਰਨ ਪੈਹੇ ਆ ਗਏ ਤੇ ਅਕਾਊਂਟ ਚ ਵਾਪਸ
ਹਂ।
ਇਹ ਵੀ ਤਾਂ ਚਲੋ ਵਧੀਆ ਆਪਾਂ ਨੂੰ ਚੀਜ਼ ਪਸੰਦ ਨਾ ਆਵੇ ਚੀਜ਼ ਖਰਾਬ ਆ ਪੈਸੇ ਵਾਪ ਸ ਆਏ ਉਹ ਨੀ ਦੁਖਦੇ ਇਹ ਜਿਹੜੇ ਪੈਸੇ ਲੈ ਲੈਂਦੇ ਚੀਜ਼ ਨੀ ਆਉਂਦੀ ਉਹ ਤਾਂ ਦੁ ਦੀ ਆ ਨਾ ਅਗਲੀ ਨੇ, ਮੇਰੀ ਭੈਣ ਨੇ ਪੰਦਰਾਂ ਸੌ ਰੁਪਏ ਦੇਤੇ ਸੂਟ ਦੇ। ਉਹ ਸੂਟ ਪਤਾ ਕਿੰਨੇ ਦਾ ਹੋਨ ਵੱਧ ਤੋਂ ਵੱਧ ਚਾਰ ਪੰਜ ਹਜ਼ਾਰ ਦਾ ਸੂਟ ਹੋਣਾ, ਜਿਹੜਾ ਪੰਦਰਾਂ ਸੌ ਦਾ ਦਿਖਾ ਰਹੇ ਸੀ।
ਅੱਛਾ, ਅੱਛਾ।
ਪੇਮੈਂਟ? ਉਹਨਾਂ ਨੇ ਬਾਰ ਕੋਡ ਜ ਉਹਨੇ ਪੇਮੈਂਟ ਕਰਤੀ, ਮੈਂ ਕਿਹਾ ਲੈ ਉਹ ਮੈਨੂੰ ਫੋਨ ਕਰੇ ਭੈਣੇ ਮੇਰਾ ਸੂਟ ਨੀ ਆਇਆ, ਕਹਿੰਦੇ ਪੰਜ ਦਿਨ ਹੋ ਗਏ, ਮੈਂ ਕਿਆ ਭੁੱਲ ਜਾ। ਉਹਨੇ ਤੈਨੂੰ ਕਿਹਾ ਕਿਹਨੇ ਸੀਗਾ ਮੈਂ ਪੁੱਛ ਲੈਣਗੇ ਪਹਿਲਾਂ।
ਹਾਂਜੀ।
ਇੱਕ ਉਹਨੇ ਉਹਨੂੰ ਉਹਨੂੰ ਕਰਤਾ ਸੀ, ਜਿਹੜੇ ਔਨਲਾਈਨ ਲਿਪਸਟਿਕਾਂ ਦਿਖਾਂਦੇ ਨੇ। ਉਹਨੂੰ ਵੀ ਕਰਤੇ, ਉਹਨੇ ਪੰਜ ਸੌ ਰੁਪਏ- ਪੰਜ ਸੌ ਰੁਪਏ ਚ ਡੱਬਾ ਪੂਰਾ, ਹਾਂ ਮੈਂ ਕਿਹਾ ਮੈਂ ਇਹਨੂੰ ਕਹਿ ਤਾ, ਮੈਂ ਕਿਹਾ ਜਦ ਤੇਰੇ ਕੋਲ ਪੈਹੇ ਜ਼ਿਆਦਾ ਨਾ ਮੈਨੂੰ ਪੇਮੈਂਟ ਕਰ ਦਿਆ ਕਰ ਬਜ਼ਾਰੋ ਲਿਆ ਕੇ ਤੈਨੂੰ ਦੇ ਦਿਆ ਕਰਾਂਗੀ, ਮੈਂ ਕਿਹਾ ਇਹੋ ਜਿਹੇ ਕੰਮ ਨਾ ਕਰਿਆ ਕਰ, ਮੈਂ ਇਹ ਕਹਿ ਕਹਿੰਦੀ ਹਾਂ ਭੈਣ ਕੋਈ ਨਾ, ਕਹਿੰਦੀ ਮੈਨੂੰ ਟਾਈਮ ਨੀ ਲੱਗਦਾ ਬਾਜ਼ਾਰ ਜਾਣ ਮੈਂ ਆਫਿਸ ਤੋ ਲੇਟ ਆਂਨੀ ਆਂ। ਮਗਰ ਤੂੰ ਮੈਨੂੰ ਪੈਹੇ ਦੇ ਦਿਆ ਕਰ, ਮੈਨੂੰ ਪੈਹੇ ਦੇ ਦਿਆ ਮੈਨੂੰ ਏਦਾਂ ਦੀ ਚੀਜ਼ ਲਿਆ ਦੇ ਮੈਂ
ਹਾਂਜੀ ਅੱਜ- ਕੱਲ ਲੋਕੀ ਇਓ ਤੇ ਟਾਈਮ ਨੀ ਹੈ। ਤੇ ਲੋਕੀ ਜਿਆਦਾ ਔਨਲਾਈਨ ਸ਼ੋਪਿੰਗ ਕਰਨ ਲੱਗ ਗਏ। ਔਫ ਲਈਨ ਨੂੰ ਅ ਟਾਈਮ ਦੀ ਟਾਈਮ ਦੀ ਬਾਉਂਡੇਸ਼ਨ ਨਾਲ ਲੋਕੀ ਘੱਟ ਸੋ਼ਪਿਂਗ ਕਰਨ
ਸੂਟ ਵੀ ਉਹਨੇ ਤਾਂ ਲੈ ਲਿਆ, ਉਹਦੀ ਫਰੈਂਡ ਦੀ ਸ਼ਾਦੀ ਸੀਗੀ। ਵਿਆਹ ਤੇ ਉਹਨੇ ਣੇ ਲੈ ਲੇ ਕੇਂਦੀ
ਅ ਜਿਹੜੇ ਅਹ ਸਿਟੀ ਮੋਲ ਵ ਵਗੈਰਾ ਇਹੋ ਜਿਹੀ ਹੈਗੀਆਂ, ਉਹ ਤੇ ਚਲੋ ਠੀਕ ਨੇ, ਕਿਉਂਕਿ ਉਹਦੇ ਤੇ ਖਾਣ ਪੀਣ ਦਾ ਸਮਾਨ ਮੰਗਵਾਉਣਾ ਉਹ ਸੀ ਕੈਸ਼ ਓਨ ਡਿਲੀਵਰੀ ਹੀ ਕਰਨੀ ਹੈ, ਉਹ ਜਦੋਂ ਸਮਾਨ ਲੈ ਕੇ ਗੇ ਤਾਂ ਹੀ ਅਸੀਂ ਪੇ ਪੇ ਕਰਨੇ ਆ ਉਹਨਾਂ ਨੂੰ ਪੈਸੇ, ਉਹ ਤੇ ਠੀਕ ਨੇ ਬਲਿੰਕਿਟ ਹੋ ਗਿਆ
ਬਲਿੰਕਟ ਵੀ ਸਹੀ ਹੈ ਪੰਜ ਮਿੰਟ ਚ ਚੀਜ਼ ਆ ਜਾਂਦੀ ਹੈ ਮੈਂ ਸੋਚ ਰਹੀ ਸੀ ਮੈਂ ਅੱਜ ਕੜੀ ਬਣਾਉਣੀ ਬਲਿੰਕਿਟ ਤੋਂ ਕੜੀ ਪੱਤਾ ਵੀ ਮਿਲ ਜਾਣਾ ਅਪਣਾ।
ਹਾਂਜੀ ਮਿਲ ਜਾਂਦਾ ਐ ਕੜੀ ਪਤਾ। ਤੁਸੀਂ ਲਾਇਆ ਵਾ ਨੀ ਆਪਣੇ ਘਰ?
ਕਿੱਥੇ ਲਾਇਆ ਹੋਇਆ। ਲਾਇਆ ਹੀ ਨਹੀ ਸੋਚਦੀਆਂ ਲਾ ਲਵਾਂ।
ਮੈਨੂੰ ਤੇ ਪੌਦਿਆਂ ਦਾ ਬਹੁਤ ਸ਼ੌਕ ਹੈ।
ਸ਼ੌਕ, ਸ਼ੌਕ ਤਾਂ ਹੈਗਾ ਭੈਣ ਜੀ ਪਰ, ਪਰ ਇੱਥੇ ਲਉਣ ਦੀ ਥਾਂ ਨਹੀ ਹੈਗੀ।
ਨਹੀਂ ਤੁਹਾਡੀ ਬਾਲਕਨੀ-ਬਾਲਕਨੀ ਵਗੈਰਾ ਚ ਜਗ੍ਹਾ ਨੀ ਆ।
ਨਹੀਂ ਉੱਥੇ ਨਾ ਉਹ ਹੋ ਜਾਂਦੇ ਨੇ ਜਿੱਦਾਂ ਉਹ ਨੀ ਹੁੰਦੇ ਚੂਹੇ ਵਗੈਰਾ। ਮੈਂ ਲਾਏ ਸੀਗੇ ਸਾਰੇ ਖ਼ਰਾਬ ਕਰਕੇ ਇਹਨਾਂ ਨੇ ਰਾਤ ਨੂੰ ਕਰ ਦਿੰਦੇ ਖ਼ਰਾਬ।
ਆਹ ਸਾਡੇ ਇੱਧਰ ਬੰਦਰ ਨੀ ਛਡਦੇ।
ਤਹਾਡੇ ਇੱਧਰ ਬੰਦਰ ਆਣਾ ਸਾਡੇ ਇੱਧਰ ਖੁੱਲਾ ਏਰੀਆ ਹੈਗਾ ਨਾ ਆ ਜਾਂਦੇ ਨੇ ਪਤਾ ਨੀ ਕਿੱਥੋਂ। ਪਤਾ ਨੀ ਨਿਆਣੇ ਤੋੜਦੇ ਨੇ ਪਤਾ ਨੀ ਚੂਹੇ ਮੈਨੂੰ ਤਾ ਸਮਝ ਨੀ ਆਈ ਹ ਤੱਕ ਮੈਂ ਲਾਏ ਨੀ ਫੇਰ ਵਿਚਾਰੇ ਹਰੇ ਹਰੇ ਘਾਹ ਤਾਂ ਹੈਗੇ ਆ।
ਅੱਛਾ ਜੀ।
ਹੋਰ ਜੇ ਤੁਸੀ ਕਹਿ ਤਾ ਨ ਮੈਂ ਲਾ ਕੇ ਦੇਖਾਂਗੀ।
ਮੈਡੀਸਨਲ ਪਲਾਟ ਲਗਾ ਲੋ ਜਿਹੜੇ ਜਿਵੇਂ ਐਲੋਵਿਰਾ ਹੋ ਗਿਆ ਅਹ ਕੜੀ ਪੱਤਾ ਹੋ ਗਿਆ। ਇਹੋ ਜੇ ਛੋਟੇ-ਛੋਟੇ ਲਗਾ ਲੋ। ਜਿਹੜੇ ਘਰ ਨੇ ਅਸੀਂ ਆਰਾਮ ਨਾਲ ਉਹਨਾਂ ਦੀ ਦੇਖਭਾਲ ਵੀ ਕਰਦੇ
ਹਾਂਜੀ। ਤੁਸੀ ਸਹੀ ਕਹਿ ਰਹੇ ਕੋਈ ਨਾ ਮੈਂ ਲਿਆਵਾਂਗੀ ਨਾ ਹੁਣ ਕੇ ਲਾਵਾਂਗੀ ਮੈਂ ਕੜੀ ਬਣਾਉਣੀ ਸੀ ਮੈਂ ਪੁ ਛਿਆ ਕਦੋ ਤਾਂ ਕੜੀ ਪੱਤਾ ਮਿਲਿਆ ਈ ਨੀ, ਮੈਂ ਚਲੋ ਬਲੀਂਕਿਟ ਤੋਂ ਦੇਖਦੇ ਆ ਮੈਂ ਏ ਸੋਚਦੀ ਸੀ ਮੰਗਵਾ ਲਵਾ। ਇੱਕ ਭੈਣ ਨੇ ਦੱਸਿਆ ਮੈਨੂੰ ਓ ਤੋਂ ਮੰਗ ਲੋ। ਕਹਿੰਦੇ ਮਿਲ ਜਾਂਦੇ ਨੇ। ਬਲਿੰਕਿਟ ਤੋਂ। ਕਿੰਨੇ ਕੁ ਦਾ ਮਿਲ ਜਾਣਾ ਵੈਸ
ਮੈਂ ਕਦੀ ਮੰਗਵਾਇਆ ਨੀ ਸਾਡੇ ਲੱਗਿਆ ਦਾ ਅਸੀਂ ਉੱਥੋ ਈ ਲੈ ਤੋੜ ਕੇ ਬਣਾ ਲੈਂਨੀ ਆ
ਕੋਈ ਨਾ ਮੈਂ ਤੁਹਾਡੇ ਘਰੇ ਆਵਾਂਗੀ ਮੈਨੂੰ ਦੇ ਦਿਓ ਬੀਜ
ਠੀਕ ਐ ਜੀ ਠੀਕ
ਲਾ ਦਿਆਂਗੇ
ਹਾਂਜੀ
ਹਾਂਜੀ ਮੈਂ ਹੋਰ ਕੀ ਕਰਾਂ ਮੈਂ ਹਸਬੈਂਡ ਕਹਿ ਰਹੇ ਸੀ ਕਹਿੰਦੇ ਕੜੀ ਬਣਾਉਣੀ ਸ਼ਾਮ ਨੂੰ ਕੜੀ ਪੱਤਾ ਲਿਆਈ ਮੈਂ ਦੋ ਥਾਂ ਤੇ ਜਾ ਕੇ ਆ ਕੇ ਮੈਨੂੰ ਮਿਲਿਆ ਹੀ ਨਹੀਂ
ਹਾਂਜੀ।
ਮੈਂ ਦੇਖਦੀ ਆ ਫਿਰ ਘਰੇ ਲਾ ਲੈਂਦੇੇ ਹੋਰ ਕਿਆ
ਹਾਂਜੀ
ਰਾਜਮਾ ਤਾਂ ਮੈਂ ਥੋੜੇ ਜਿਹੇ ਬਣਾਏ ਸੀ ਮੈਂ ਕਿਹਾ ਚਲ ਸ਼ਾਮ ਤੱਕ ਖਤਮ ਹੋ ਜਾਣੇ ਅੱਧੇ ਮੈਂ ਦੇਤੇ ਪੜੋਸੀਆਂ ਨੂੰ ਮੈਂ ਕਿਹਾ ਚਲੋ ਨਹੀਂ ਅੱਧੇ ਤਾਂ ਮੈਂ ਪੜੋਸੀਆਂ ਨੂੰ ਦੇ ਮੈਂ ਕਿਹਾ ਚੱਲ ਗੁਆਂਢ ਖਾ ਲੈਣ ਗੇ ਰੱਖ ਕੇ ਕੀ ਕਰਨਾ ਕਿਸੇ ਦੇ ਮੂੰਹ ਸਹੀ ਐ
ਹਾਂਜੀ
ਨਿਆਣਿਆਂ ਨੇ ਛੋਟੇ ਛੋਟੇ ਘਰ ਮੰਮੀ ਹੈਨੀ ਉਹਨਾਂ ਦੇ ਮੈਂ ਕਿਹਾ ਚਲ ਖਾ ਲਾ ਗੇ
ਹਾਂਜੀ ਬਿਲਕੁਲ ਵਧੀਆ ਕੀਤਾ ਹੋਰ ਦੱਸੋ ਹਾਂਜੀ ਵੇਸਟ ਚੀਜ਼ ਵੇਸਟ ਜਾਏ ਫਾਇਦਾ ਕਿ, ਕਿਸੇ ਦੇ ਮੂੰਹ ਪੇ ਜਾਏ ਜਾਦਾ ਵਧੀਆ ਹੁੰਦੀ ਹੈ।
ਹੋਰ ਦੱਸੋ, ਕੀ ਬਣਾ ਰਹੇ ਹੋ?
ਹਾਂਜੀ ਰੋਟੀ ਦੇਣ ਲੱਗੀੀਆਂ ਇਹਨਾਂ ਨੂੰਸੀ ਦੇਣ ਲੱ
ਅੱਛਾ ਹੁਣੇ ਆਏ ਨੇ ਚਲੋ ਚੰਗਾ ਦੇ ਦੋ ਫਿਰ ਰੋਟੀ ਤੁਸੀਂ ਸ਼ਾਮ ਨੂੰ ਕਰਦੇ ਹੋ ਫਿਰ ਓਕੇ ਸਤਿ ਸ੍ਰੀ ਅਕਾਲ